ਹੈਲੋ
ਸਸ ਸ਼੍ਰੀ ਕਾਲ ਭੈਣ ਜੀ।
ਸਸ ਸ਼੍ਰੀ ਕਾਲ ਭੈਣ ਜੀ-ਜੀ, ਕੀ ਹਾਲ- ਚਾਲ ਏ?
ਠੀਕ ਐ ਭੈਣ ਜੀ ਤੁਸੀਂ ਆਪਣਾ ਸੁਣਾਓ।
ਹਾਂਜੀ। ਮੈਂ ਵੀ ਠੀਕ ਆਂ, ਬੋਤ ਗਰਮੀ ਹੋਈ ਦੀ ਐ ਨਾ।
ਹਾਂਜੀ ਭੈਣਜੀ ਬੋਤ ਗਰਮੀ ਐ, ਕੀ ਗੱਲ ਤੁਸੀਂ ਸਾਔ-ਸਾਹ ਹੋਏ ਪਏਓ। ਪੋੜੀਆਂ ਲੈ ਕੇ ਆਏ ਓ ਕਿ ਚੜ ਕੇ ਆਏਓ।
ਪੌੜੀਆਂ ਝੜ ਕੇਈਆਂ ਤਾਂ ਹੀ ਸਾਅ ਚੜਿਆ ਵੇ। ਮੈਂ ਨਾ ਉਹ ਅਹ ਹਾਂਜੀ। ਮੈਂ ਮੈਂ ਕਿਆ ਪੁੱਛਾਂ ਭੈਣ ਜੀ ਨੂੰ ਉਹਨਾਂ ਦੇ ਘਰ ਮੈਂ ਆਈ ਸੀ ਤੇ ਬੜੇ ਸਾਰੇ ਪਲਾਂਟ ਲੱਗੇ ਦੇ ਸੀ। ਤੇ ਹੁਣ ਜਿਵੇਂ ਮੌਸਮ ਹੈਗਾਵੇ ਗਰਮੀਆਂ ਵਾ ਲਾ ਤੇ ਅ ਜਿਵੇਂ ਸਾਡੇ ਘਰ ਨਾ ਸਾਡੇ ਛੱਤ ਤੇ ਤੇ ਜਗ੍ਹਾ ਵੀ ਨੀਂ ਹੈਗੀ ਬਈ ਅਸੀਂ ਲਗਾ ਸਕੀਏ ਜਾਂ ਇੰਨੀ ਸਪੇਸ ਨ੍ਹੀਂ ਹੈਗੀ ਤੇ ਮੈਨੂੰ ਬੜਾ ਦਿਲ ਕਰਦਾ ਹੈਗਾ ਵੀ ਕਿ ਸਾਡੇ ਵੀ ਲੱਗੇ ਹੋਣ, ਪੇੜ ਪੌਦੇੇ ਹੋਣ, ਥੋੜ੍ਹੀ-ਥੋੜੀ ਸਬਜ਼ੀਆਂ ਉੱਗੀਆਂ ਹੋਣ। ਤੇ ਮੈਨੂੰ ਦੱਸੋ ਵੀ ਮੈਂ ਜੇ ਜਗ੍ਹਾ ਨੀ ਹੈਗੀ ਤੇ ਉਸ ਫਿਰ ਕਿਵੇਂ ਕੀ ਕਰਾਂ ਦੱਸੋ?
ਫੇਰ ਭੈਣ ਜੀ ਤੁਸੀਂ ਜੇ ਤੁਹਾਡੇ ਘਰ ਜਗ੍ਹਾ ਨ੍ਹੀਂ ਹੈਗੀ ਪਲਾਂਟ ਲਗਾਣ ਦੀ ਤੇ ਤੁਸੀਂ ਆਪਣੇ ਬਾਰ ਬੂਐ ਅੱਗੇ ਲਾ ਲਓ, ਅੱਜ-ਕੱਲ੍ਹ ਤੇ ਮੈਂ ਦੇਖਿਆ ਲੋਕਾਂ ਦੇ ਬੂਹੇ ਦੇ ਅੱਗੇ ਲਾਏ ਹੋਏ ਨੇ। ਦਸ-ਦਸ, ਬਾਰਾਂ-ਬਾਰਾਂ ਪ ਹਾਂ ਗਮਲੇ ਬੂਐ ਦੇ ਦਰਵਾਜ਼ੇ ਦੇ ਬਾਰ ਲਾਏ ਹੋਏ ਨੇ ਲੋਕਾਂ ਨੇ।
ਅੱਛਾ ਜੀ। ਨਈਂ ਮੈਂ ਤੁਆਡੇ ਅ ਹੈ ਨਾ ਮੈਂ ਤੁਹਾਡੇ ਘਰ ਆਈ ਸੀ ਨਾ ਤੇ ਤੁਆਡੀ ਛੱਤ ਤੇ ਬੜੇ ਸਾਰੇ ਗਮਲੇ ਵਗੈਰਾ ਪੇਏ ਦੇ ਸੀ ਤੇ ਬੜੇ ਸੋਣੇ ਲੱਗਦੇ ਪੇ ਸੀ ਆ ਰੀ ਕਿਸੇ ਚ ਐਲੋਵੇਰਾ ਲੱਗਿਆ ਦਾ ਸੀ, ਕਿਸੇ ਚ ਤੁਲਸੀ।
ਬਸ ਇਹ ਮੇ ਕੋਈ ਤੁਲਸੀ ਹੋ ਗਈ ਕੋਈ ਕੜੀ ਪੱਤਾ ਹੋ ਗਿਆ ਕੋਈ ਵੈਸੇ ਸਜਾਵੜ ਦੇ ਹੋ ਗਏ ਉਹਦੇ ਪਲਾਂਟ ਐਲੋਵੇਰਾ ਹੋ ਗਈ। ਬਸ ਇਹ ਦੋ-ਚਾਰ ਈ ਹੈਗੇ ਨੇ ਬਸ।
ਅੱਛਾ ਨਈਂ ਬੜੇ ਸਾਰੇ ਪਲਾਂਟ ਪਏ ਦੇ ਸੀ ਨਾ ਤੇ ਮੈਂ ਕਿਆ ਮੈਂ ਭੈਣ ਜੀ ਕੋਲ ਪੁ ਅੱਛਾ ਤੇ ਵੀ ਮੇਰੇ ਕੋਲ ਤੇ ਇਹ ਜਗ੍ਹਾ ਨੀ ਹੈਗੀ ਤੇ ਮੈਂ ਵੀ ਐਵੇਂ ਕਰ ਸਕਣੀ ਆਂ ਵੀ ਐਵੇਂ
ਹਾਂ ਤੁਸੀਂ ਬਾਹਰ ਲਾ ਲਓ ਗਮਲੇ ਲਿਆ ਕੇ ਬਾਰ ਲਾ ਲੋ ਉਹ ਬਾਰ ਦੇਖੋ ਤੁਹਾਡੇ ਗੇਟ ਦੀ ਕਿਆ ਸੋ਼ਅ ਬੰਨੇਗੀ।
ਅੱਛਾ ਤੇ ਨਾਂ ਜੇ ਤੁਆਡੇ ਵਾਕਣ ਛੱਤ ਤੇ ਵੀ ਲਾ ਲਈਏ ਹੈਨਾਂ।
ਨਾਂ ਭਾਵੇਂ ਆਪਣੀ ਉਤਲੀ ਛੱਤ ਤੇ ਲਾ ਲੋ। ਏ ਐਂਦਾਂ ਡਿਊਟੀ ਵੱਧ ਜਾਂਦੀ ਬੰਦੇ ਦੀ ਫਿਰਰ ਵੀਹ ਪੌੜੀਆਂ ਚੱੜ ਕੇ ਉੱਪਰ ਪਾਣੀ ਦੇਣ ਜਾਓ।
ਹਾਂਜੀ ਪਤਾ ਕੀ ਇਸੀਂ ਪਾਣੇ ਐਕਸਰਸਾਈਜ਼ ਹੋ ਜਾਂਦੀ ਐ ਬੰਦੇ ਦੀ ਹਨਾਂ, ਉਂਝ ਤੇ ਬੰਦਾ ਨਾ ਪੋੜੀਆਂ ਚੜਨੀਆਂ ਆਲਸ ਈ ਖਾ ਜਾਂਦਾ ਹੈਗਾ ਬੰਦੇ ਨੂੰ ਹਾਏ ਕੀ ਕਰਨਾ ਹੈਗਾ ਫੇਰ ਇੱਕ ਹੋਏਗਾ ਨਾ ਕਿ ਹਾਂ ਉੱਪਰ ਜੇ ਸਾਡੇ ਗਮਲੇ ਹੈਗੇ ਨੇ ਜਿਵੇਂ ਉਹਨੂੰ ਪਾਣੀ ਗਿਆ ਉਹਨਾਂ ਵਿੱਚ ਜੀਵਨ ਹੈਗਾ ਵੇ ਉਹਨਾਂ ਨੂੰ ਵੀ ਪਿਆਸ ਲੱਗਦੀ ਏ ਇਸੀ ਪਾਣੇ ਸਵੇਰੇ ਸ਼ਾਮ ਪਾਣੀ ਦੋ ਟਾਈਮ ਦੇਵਾਂਗੇ ਤੇ ਉਹ ਵੀ ਫਲ ਹੋਣਗੇ ਗਰਮੀਆਂ ਵਿੱਚ ਉਹਨਾਂ ਨੇ ਪਿਆਸ ਲੱਗਦੀ ਐ, ਆਪਾਂ ਦੇਖ ਲੈ ਕਿੰਨਾ-ਕਿੰਨਾ ਪਾਣੀ ਪੀ ਜਾਂਣੇ ਆਂ ਸਾਰਾ ਦਿਨ ਇਚ। ਮੈਂ ਤੇ ਭੈਣਜੀ ਦੋ ਹਾਂ ਮੈਂ ਤੇ ਪਤਾ ਨੀ ਪਾਣੀ, ਪਾਣੀ ਪੀਂਦੀ ਜਾਵਾਂਗੀ ਭਾਵੇਂ ਖਾਣ ਨੂੰ ਕੁੱਝ ਮਿਲਲੇ ਨਾ ਮਿਲਲੇ।
ਹਾਂ ਉਹ ਬਹਿੰਦੇ ਚੰਗਾ ਹੁੰਂਦਾ ਪਾਣੀ ਪੀਂਦੇ ਬਹਿ ਕੇ ਪੀਆ ਕਰੋ ਭੈਣਜੀ ਜੇ ਖੜੇ ਹੋ ਕੇ ਪੀਓਗੇ ਤੇ ਗੋਡਿਆਂ ਚ ਵੜ ਜਾਂਦਾ ਪਾਣੀ ਏਈ ਡਾਕਟਰਾਂ ਦਾ ਕਹਿਣਾ ਵੇ ਹਮੇਸ਼ਾ ਬੈਠ ਕੇ ਪਾਣੀ ਪੀਓ, ਇੱਕ ਹੌਲੀ -ਹੌਲੀ ਪੀਓ, ਇੱਕੋ ਵਾਰੀ ਇੱਕ ਗਿਲਾਸ ਫੜੇਆ ਤੇ ਫਟਾਫਟ ਪੀ ਲਿਆ, ਏਹ ਵੀ ਗਲਤ ਹੈਗਾ ਜੇ, ਪਾਣੀ ਪੀਣ ਦਾ ਤਰੀਕਾ ਵੀ ਸਿੱਖੋ ਥੋੜਾ।
ਹਾਂਜੀ, ਬਸ ਰਸੋਈ 'ਚ ਕਈ ਵਾਰ ਕੰਮ ਲੱਗੇਆ ਹੁੰਦਾ ਹੈਗਾ ਨਾ ਰਸੋਈ ਚ। ਕੰਮ ਕਰਦਾ ਵੇ ਫੇਰ ਬੰਦਾ, ਪਿਆਸ ਲੱਗਦੀ ਐ ਪਸੀਨੇ ਆਂਦੇ ਨੇ ਇੰਨੇ। ਕੰਮ ਕਰਦੇ ਹੋਏਆਂ, ਤੇ ਬਸ ਇਨ ਹਾਂ, ਇੰਨੇ ਜਗ੍ਹਾ ਨੀ ਨਾ ਹੈਗੀ ਰਸੋਈ ਦੇ ਵਿੱਚ। ਕਿ ਜਿੱਥੇ ਕੋਈ ਛੋਟਾ ਟੇਬਲ ਰਖ ਸਕਾਂ, ਹਾਂਜੀ। ਤਾਂ ਹੀ ਤੇ ਮੈਂ ਕਿਆ, ਮੇਰਾ ਕੇ ਦਿਲ ਕਰਦਾ ਹੈਗਾ, ਅੱਛਾ ਫੇਰ ਤੁਸੀਂ ਦੱਸੋਗੇ ਫੇਰ ਮੈਂ ਕੀ- ਕੀ ਲਗਾਵਾਂ? ਅਪਨੇ ਜੇ ਲਿਆਵਾਂ, ਗ ਗਮਲੇ ਲਿਆਵਾਂ।
ਜਰੂਰ ਲਗਾਣਾ ਭੈਂਜੀ ਕੜੀ ਪੱਤਾ ਤਾਂ, ਸਾਡੀ ਰਸੋਈ ਵਿੱਚ ਬੌਤ ਜਰੂਰੀ ਹੈਗਾ। ਤੁਸੀ ਕੜੀ ਪੱਤੇ ਦੇ, ਪੰਜ ਪੱਤੇ ਰੋਜ ਖਾਲੀ ਪੇਟ ਚ ਪਾਓ। ਤੁਆਨੂੰ ਕੋਈ ਬਿਮਾਰੀ ਨੀ ਲੱਗੀ ਕੋਈ ਸ਼ੂਗਰ- ਸ਼ੂਗਰ ਦੀ ਨੀ। ਕੋਈ, ਬੀਪੀ ਦੀ ਨੀ ਬੌਤ ਸਾਰ ਮੰਗਾਏਆ ਕੜੀ ਪੱਤਾ, ਮੈਂ ਤੇ ਆਹ ਚ ਪਾ ਦਨੀਂ ਆ ਕੜੀ ਪੱਤਾ, ਮੈਂ ਤੇ ਆਪ ਆਪਣੇ ਘਰ ਲਾਇਆ। ਕੜੀ ਪੱਤਾ ਲਾਏਆ, ਤੁਲਸੀ ਲਾਈ ਏ, ਕੈਸੂਰੀਲਾ ਦਾ ਪੌਦਾ ਲਗਾਏਆ ਹੋਏਆ। ਜੇਹੜਾ, ਲਕਸ਼ਮੀ ਮਾਤਾ ਦਾ ਵਰਦਾਨ ਕੈਂਦੇ ਨੇ।
ਹਾਂ, ਤੁਲਸੀ ਦਾ ਹੈਨਾ, ਫੇਰ ਮਤਲਬ ਕਿ ਐ ਮਨ 'ਚ ਹੁੰਦਾ ਡਾਊਟ ਕਿ ਵੀ ਜੇ ਤੁਲਸੀ ਦਾ ਲਗਾਏਆ ਵੇ। ਤੇ, ਓਨੂੰ ਫੇਰ ਦੀ, ਅ, ਅ ਦੀਵਾ ਬਾਲਨਾ ਪੈਂਦਾ ਸ਼ ਸ਼ਾਮੀ, ਨੂੰ ਯਾ ਉਨਾਂ ਤੇ
ਤੇ ਓ ਨੀ ਕਰਦੇ ਵੀ, ਤੁਲਸੀ ਮਾਤਾ ਰੱਖੀ ਏ, ਤੇ ਦੀਵਾ ਲਾਨਾ। ਬਸ, ਪ੍ਰੋਪਰ ਐ ਵੇ ਪਾਨੀ ਦੇ ਦੇਨੇ ਆ, ਅਸੀਂ ਕੋਈ ਚੁੰਨੀ ਨੀ ਲਾਈ, ਕੋਈ ਦੀਵਾ ਨੀ ਲਾਏਆ। ਐ ਜੇਹੜੇ ਦੂਜੇ ਲੋਗ ਹੁੰਦੇ ਨਾ, ਹਿੰਦੂ ਲੋਗ ਹੋ ਗਏ, ਐ ਲੋਗਾਂ ਨੂੰ ਜੈਅਦਾਤਰ, ਸਾਡੇ 'ਚ ਨੀ ਹੈਗਾ। ਅਸੀ ਤੇ ਸ਼ੌਂਕੀਆ ਤੌਰ ਤੇ ਲਾਈ ਏ, ਵੀ ਚੱਲ ਪਲਾਂਟ ਲਾਏ ਨੇ, ਚੱਲ ਤੁਲਸੀ ਮਾਤਾ ਦਾ ਵੀ ਲਗਾ ਲੋੋ।
ਅੱਛਾ, ਕੋਈ ਸਜਾਵਟ ਅੱਛਾ, ਹਾਂਜੀ। ਵੈਸੇ ਵੀ, ਹੈ ਨਾ ਜਿਵੇਂ ਬੱਚਿਆਂ ਨੂੰ ਜਿਵੇਂ ਹੁਨ ਲੱਗਦੇ ਈ ਰੈੰਦੇ ਹੈਗਾ, ਕੁੱਛ ਨਾ ਕੁੱਛ ਹੁੰਦਾ ਹੀ ਰੈੰਦਾ ਤੇ ਤੁਲਸੀ, ਵਾਲੀ ਚਾਹ ਵੀ ਐ ਨਾ। ਕੈੰਦੇ ਹੈਗੇ ਨ, ਪੀਣੀ ਚਾਈਦੀ ਐ ਬੁਖਾਰ ਵਿਚ, ਤੇ ਤੁਲਸੀ ਵੈਸੇ ਵੀ ਵਦੀਆ ਹੁੰਦੀ।
ਓ ਪਾਣੀ 'ਚ ਉਬਾਲ ਕੇ, ਓ ਵਾ ਪਾਨੀ ਪੀਓ ਕਾਹਵਾ ਪੀਓ।
ਅੱਛਾ, ਤੇ ਏਹ ਸਜਾਵਟ ਵਾਲੇ ਵੀ ਲੱਗੇ ਤੇ ਸੀ, ਤੁਆਡੇ।
ਹਾਂਜੀ, ਭੈਣਜੀ ਓ ਵੀ ਲਾਏ ਨੇ, ਸਜਾਵਟ ਵਾਲੇ ਵੀ ਲਗਾਏ ਹੋਏ ਨੇ।
ਹੈਨਾ, ਤੇ ਐ ਫੇਰ ਤੁਸੀਂ ਕਿੱਥੋਂ ਲਿਆਂਦੇ ਸੀ ਪੌਦੇ ਐ ਨਰ?
ਏਹ ਤੇ ਮੇਰਾ ਭਰਾ ਹੈਗਾ ਛੋਟਾ ਓ ਲਿਆਏਆ ਸੀ ਭੈਣ ਜੀ ਮੈਨੂੰ ਤੇ ਆਪ ਨੀ ਪਤਾ ਕਿੱਥੋਂ ਮਿਲ ਨਰਸਰੀ ਹੈਗੀ ਐ ਸਾਡੇ ਇੱਥੇ, ਨਰਸਰੀ ਤੋਂ ਹੀ ਲੈ ਆਂਨੇ ਆਂ, ਮੈਂ ਤੇ ਆਪ ਨਰਸਰੀ ਤੋਂ ਲੈ ਕੇ ਆਈ ਹਾਂ।
ਹਾਂ। ਹਮ, ਕੁਛ ਵੀ ਓ ਵੀ ਹੁੰਦਾ, ਖਾਦ ਵਗੈਰਾ ਪਾਣੀ ਯਾ ਕੁਛ
ਹਾਂਜੀ- ਹਾਂਜੀ, ਤੁਆਨੂੰ ਮਿੱਟੀ ਦੇ ਪੈਕੇਟ ਮਿਲਣਗੇ, ਦੋ- ਦੋ ਕਿੱਲੋ ਦੀ ਮਿੱ ਟੀ, ਓਦੇ ਚ ਖਾਦ ਪਈ ਪੁਆਈ ਮਿਲਦੀ, ਪੰਜਾਹ ਰਪਏ ਦਾ ਪੈਕੇਟ ਮਿਲੇਗਾ ਜੇ
ਅੱਛਾ, ਅੱਛਾ ਫਿਰ ਖਾਦ ਵੀ ਪੈਲੇ ਮਿੱ ਟੀ ਕੇੜੀ ਚਿਕਨੀ ਹੋਵੇ ਹੈਨਾ ਚਿ
ਕੁਛ ਨੀ, ਨਈ -ਨਈ ਤੁਆ ਚਿਕਨੀ ਹੁੰਦੀ, ਤੁਸੀ ਤੁਆਨੂੰ ਬਸ ਇੱਕ, ਓਨੂੰ ਕੇਹ ਦੋ, ਸਾਨੂੰ ਗਮਲੇ ਵਿੱਚ ਮਿੱਟੀ ਪਾਣੀ ਏ, ਖਾਦ ਵਾਲੀ ਮਿੱਟੀ, ਉਹ ਤੁਆਨੂੰ ਪੈਕੇਟ, ਦੋ ਕਿਲੋ ਪੈਕੇਟ ਦੇ ਦੇਗਾ ਜੇ।
ਅੱਛਾ।
ਹਾਂ ਤੇ ਬਸ ਤੁਸੀਂ ਔਨੂੰ ਪਾ ਲੋ ਵਿੱਚ
ਤੇਂ
ਗਮਲੇ ਵਿੱਚ ਤੇ ਕੋਈ ਆਪਣਾ ਜਿ ਪਲਾਂਟ ਲਗਾਣਾ ਲਗਾ ਲੋ। ਹਾਂਜੀ ਭੈਣਜੀ ਬੱਚੇ ਠੀਕ ਨੇ, ਤੁਸੀਂ ਅਪਣਾ ਦੱਸੋ ਤੁਆਡੀ ਸਿਯਤ ਦਾ ਕੀ ਹਾਲ ਏ।
ਹਾਂਜੀ, ਬਸ ਇਸੇ ਤਾਂ ਤੇ ਐਂਵੇਈ ਰੈਂ ਦੇਨੀਆਂ ਨ
ਤੁਸੀਂ ਕੈਂਦੇ ਸੀ ਚੱਕਰ ਆਦੇ ਪਏ ਨੇ, ਸਿਰ ਦਰਦ ਏ।
ਹਾਂਜੀਵ ਔ ਪਤਾ ਨੀ ਕਿ ਹੋ ਗਿਆ ਸਰਵਾਈਕਲ ਹੋ ਗਈ ਤੇ ਔਹ ਬਸ
ਆਏ -ਹਾਏ ਸਰਵਾਈਕਲ ਤੇ ਕਿਸੇ ਦੁਸ਼ਮਣ ਨੂੰ ਨਾ ਹੋਵੇ। ਸਰਵਾਈ ਕਰਦੇ ਬੜੀ ਬੁਰੀ ਏ, ਭੈਣ ਜੀ ਮੈਨੂੰ ਆਪ ਪੈ ਗੀ ਸਰਵਾਇਕਲ ਮੈਂ ਕਿਸੇ ਨੂੰ ਕੀ ਕਵਾਂ। ਮੈਂ ਤੇ ਆਪ ਬੜੀ ਪਰੇਸ਼ਾਨ ਆਂ, ਨਾ ਬੰਦਾ ਸੋ ਸਕਦਾ, ਨਾ ਉੱਠ ਸਕਦਾ ਹੈਂ। ਬੜੀ ਦੁਖੀ ਆ ਮੈਂ ਤੇ ਆਪ ਸਵਾਈ ਕੋਲ ਤੋਂ
ਅਹਹ, ਬੜਾ ਬਸ ਮਾਰਾਜ ਕਿਸੇ ਨੂੰ ਨਾ ਲਗਾਵੇ ਦੁ ਸਚੇ ਮੁਚੇ ਹੋਰ ਦਵਾਈ ਡਾਕਟਰ ਨੇ ਹੁਣ ਸਾਰੀਆਂ ਚ ਚ ਸਾਰੀਆਂ ਚੀਜ਼ਾਂ ਕੈਂਦੇ ਨੇ ਤੱਲੀਆਂ ਹੀਈਆਂ। ਮਨਾ ਕਰ ਦਿੱਤੀਆਂ ਨੇ ਮਗਰ ਮਰ ਗਿਆ ਪਰੇਜ ਨੀ ਆਉਂ ਦਾ ਫੇਰ, ਫੇਰ ਬੰਦਾ ਵੇਖ ਕੇ ਫੇਰ ਮਨ ਕਰ ਪੈਂਦਾ ਹੈਗਾ ਵੇ, ਮੈਂ ਤੇ ਕੈਂਨੀ ਆ ਤੁਸੀਂ ਲਿਆਔ ਇਨਾ ਚਿ- ਹਾਂ ਤੇ ਫੇਰ ਜਦੋਂ ਹੋਂਦੀ ਏ ਨਾ
ਪੈਂਦਾ
ਹਾਂਜੀ, ਔ ਫੇਰ ਜਦੋਂ ਔ ਫੇਰ ਤਕਲੀਫ਼ ਹੋਂਦੀ ਏ, ਫੇਰ ਸੋਚਦੀ ਕੈਂਨੀ ਹਾ ਏਵ ਵੇ ਖਾਧੀ ਮੈਂ ਤੇ ਚੀਜ਼ ਕਿਉਂ ਖਾਦੀ, ਮੈਂ ਤੇ ਨਹੀਂ ਖਾਣਾ ਸੀਂ, ਹੁਣ ਡਾਕਟਰ ਕੈਂਦੇ ਤੱਲੀ ਚੀ ਜਾਂ, ਹਾਂ ਤੱਲੀਆਂਈ ਐ ਚੀਜ਼ਾਂ ਸਮੋਸੇ ਏਨੇ ਹਾਂ ਸਮੋਸੇ ਨੀ ਖਾਣੇ ਐ, ਤਲੀਆਂ ਹੋਈਆਂ ਚੀਜ਼ਾਂ, ਪਕੌੜੇ ਜਿੰਨਾ ਕੈਂਦੇ ਹੈਗੇ ਨੇ ਪੇਟ ਠੀਕ ਰੱਖੋਗੇ ਔਨੇ ਈ ਠੀਕ ਰੈਨਗੇ ਬਈ
ਹਾਂਜੀ ਭੈਣਜੀ, ਐਈ ਚੀਜ਼ਾਂ ਸਾਨੂੰ ਬਾਚੋ ਬੜੀ ਪਰੇਸ਼ਾਨ।
ਹਾਂਜੀ। ਹੋਰ ਕਿ ਝਾੜਿਆ -ਪਕਾਯਾ ਅੱਜ ਫੇਰ, ਕੀ ਖਾਦੈ
ਅੱਛਾ ਜੀ। ਔਹ ਸਾਰੀ ਚੀਜ਼ਾਂ ਵਾਈ ਹੈਗੀਆਂ ਨੇ ਨਾ, ਨਅ, ਹਾਂਜੀ
ਦੇਖੋ ਭੈਣਜੀ ਰੋਜ ਕੀਆ, ਤੋਰੀ, ਪਿੰਡੀ, ਕੀਆ, ਤੋਰੀ, ਪਿੰਡੀ
ਹਮ, ਹਾਂ
ਅ ਬਣਾਣ ਨੂੰ ਹੈ ਵੀ ਕੀ ਸਬਜ਼ੀਆਂ, ਦਾਲਾਂ, ਰਜਮਾਂ, ਚਾਵਲ, ਛੋਲੇ,
ਹਮ -ਹਮ ਆਹੋ, ਡਾਕਟਰ ਕੈਂਦੇ ਹੈਗੇ ਏਨੂੰ ਵਾਈ ਏਲੀ ਚੀਜ਼ਾ ਕਿਉਂ ਲੈਣੇ ਔ, ਵਾ ਈ ਚੀਜ਼ਾਂ ਨਾ ਖਾਔ ਤੇ ਸਾਰੀ ਚੀਜ਼ਾਂ ਈ ਵਾਹੀ ਵਾਲੀ ਹੈਗ ਵਿਲ ਤੇ ਖਾਏਗੀ ਜੋ ਹਾਂ ਅੱਛਾ।
ਆਹ ਕੀ? ਹਾਂਜੀ ਭੈਂ ਜੀ
ਹੋਰ ਭੈਂਜੀ ਤਾਡੀ ਛਾਤ ਤੇ ਤੁਸੀਂ ਪੇਂਟ ਵੀ ਕਰਵਾਯਾ ਨਵੀ ਛੱਤ ਤੇ ਅਪਣੀ
ਹਾਂਜੀ ਭੈਣ ਜੀ।
ਕੀ ਹੋਯਾ ਭੈਂਜੀ।
ਭੈਜੀ ਗੱਲੇ ਚ ਕੁਛ ਆੜ ਗਿਆ। ਪਤਾ ਨੀ ਕੀ ਅੱਜ ਅਸੀ ਚਾ ਨੀ ਪੀਤੀ ਨਾ ਹਲੇ
ਅੱਛਾ ਕੋਈ ਨੀ ਪਾਣੀ ਦਾ ਘੁਟ ਘੁਟ ਪੀ ਲਓ ਪਾਣੀ ਦਾ ਘੁਟ ਪੀਲਾ ਹੋ ਜਾਂਦਾ ਗੱਲ ਕਰਦੇ ਕਰਦੇ ਨਾ ਐਵੇਂ ਇਕ ਦਮ ਗਲਾ ਸੁੱਕਣ ਲੱਗ ਜਾਂਦਾ ਆ
ਸੁਕ ਜਾਂਦਾ ਬਸ ਉਹ ਗਲਾ ਹੀ ਸੁਕ ਗਿਆ ਦੋ ਮਿੰਟ ਦੋ ਕੁੱਟ ਪਾਣੀ ਪੀਤਾ ਤੇ ਥੋੜਾ ਸ ਹੋਇਆ
ਹਮ ਮੈਂ ਦੇਖਿਆ ਸੀ ਤੁਹਾਡੀ ਛੱਤ ਦੇ ਉੱਤੇ ਤੁਸੀਂ ਵਾਈਟ ਜੇ ਪੇਂਟ ਹੁੰਦਾ ਹੈਗਾ ਉਸ ਤਰ੍ਹਾਂ ਕੀਤੇ ਉਹਦੇ ਨਾਲ ਕੀ ਹੁੰਦਾ ਹੈਗਾ ਵੀ ਵੀ
ਭੈਣਜੀ ਇਹ ਪਤਾ ਕਿ ਉਹ ਲਗਾਇਆ ਵੇ ਗਰਮੀ ਕਰਕੇ ਗਰਮੀ ਬਹੁਤ ਹੈ
ਅੱਛਾ ਤੇ ਉਹਦੇ ਨਾਲ
ਗਰਮ ਇਹਦੇ ਨਾਲ ਨਾ ਬਚਾਅ ਹੋ ਜਾਂਦਾ ਛੱਤ ਦਾ ਉਹ ਜਿਵੇਂ ਕਮਰੇ ਇਨਾ ਗਰਮੀ ਨੀ ਆਉਂਦੀ ਜਿਵੇਂ ਗਰਮ ਹਵਾ ਦਿੰਦੇ ਨੇ ਪੱਖੇ ਛੱਤ ਬੜੀ ਤਪਦੀ ਹੁੰਦੀ ਉਹ ਚੀਜ਼ ਖ਼ਤਮ ਹੋ ਗਈ ਏ ਇਹ ਤੇ ਚੂਨਾਂ ਭੈਣ ਜੀ ਲਗਾਇਆ ਕਿੱਥੋਂ ਦੇਖਿਆ ਹੋਨਾ ਹਾਂਜੀ ਚੂਨੇ ਵਿੱਚ ਫੈਵੀਕੋਲ ਹਾਂਜੀ ਹਾਂਜੀ ਉਹਦਾ ਲੇਪ ਲਗਾਇਆ
ਅੱਛਾ ਤੇ ਫੇਰ ਉਹਦੇ ਨਾਲ ਫ਼ਰਕ ਪੈ ਜਾਂਦਾ ਛੱਤ
ਉਹਦੇ ਨਾਲ ਛੱਤ ਦਾ ਬਹੁਤ ਹਾਂਜੀ ਠੰਡਾ ਠੰਡਾ ਹੁਣ ਅਸੀਂ ਸਵੇਰ ਦੇ ਇੱਥੇ ਬੈਠੇ ਹਾਂ ਛੱਤ ਦਾ ਬੜਾ ਫ਼ਰਕ ਪੈ ਗਿਆ
ਅੱਛਾ ਫੇਰ ਵੈ ਮਤਲਬ ਕਿ ਕੂਲਰ ਜਦੋਂ ਮੌਸਮ ਠੰਡਾ ਹੁੰਦਾ ਹੈਗਾ ਤਾਂ ਹੋਰ ਠੰਡੀ ਹੋ ਜਾਂਦੀ ਹੋਏਗੀ ਹੈ ਨਾ ਛੱਤ ਅ
ਹਾਂਜੀ ਭੈਣਜੀ ਠੰਡੀਆਂ ਤੇ ਸ਼ਾਮ ਟਾਈਮ ਪਾਣੀ ਪਾ ਦੋ ਨਾ ਤੇ ਹੋਰ ਠੰਡਾ ਹੋ ਜਾਂਦਾ ਕਮਰਾ ਵੀ
ਅੱਛਾ
ਹਾਂਜੀ ਭੈਣ ਜੀ ਹੋਰ ਦੱਸੋ ਭੈਣ ਜੀ ਬੱਚੇ ਠੀਕ ਨੇ ਬੱਚਿਆਂ ਨੂੰ ਲਿਆਏ ਈ ਨੀ ਬਹੁਤ ਚਿਰ ਹੋ ਗਿਆ ਤੁਹਾਡੇ ਬੱਚੇ ਦੇਖੇ ਬਹੁਤ ਦੇਰ ਹੋ ਗਈ ਏ
ਮੇਰੇ ਬੱਚੇ ਨਾ ਜਾਂਦੇ ਹੀ ਨੀ ਕਿੱਥੇ ਵੀ ਕੀ ਕਰਾਂ ਹਾਂ ਘਰ ਹੀ ਬੈਠ ਕੇ ਖ਼ੁਸ਼ ਏ ਅੱਛਾ ਬਸ ਮੈਂ ਕਹਿੰਦੀ ਹਾਂ ਤੇ ਵਈ ਨਹੀਂ ਜਾਂਦੀਆਂ ਕੀ ਕਰਾਂ
ਬੱਚੇ ਮਰਜ਼ੀ ਦੇ ਮਾਲਕ ਨੇ ਬੰਦਾ
ਚਲੋ ਭੈਣ ਜੀ ਸਤਿ ਸ੍ਰੀ ਅਕਾਲ ਜੀ ਠੀਕ ਏ
ਸਤਿ ਸ੍ਰੀ ਅਕਾਲ ਭੈਣ ਜੀ ਚਲੋ ਚੰਗਾ